ਹੈਲੋ ਹੈਲੋ, ਸਤਿ ਸ਼੍ਰੀ ਅਕਾਲ।
ਕ ਆਵਾਜ਼ ਬੜੀ ਕੰਮ ਆ ਰਹੀ ਹੈ।
ਕੰਮਾ ਰਏ ਹੁਣ ਠੀਕ ਹੈ
ਹੈਲੋ
ਹਾਂਜੀ, ਆ ਰਹੀ ਆਵਾਜ਼।
ਹੁਣ ਆ ਗਈ ਕਿ ਹਾਲਏ?
ਵਧੀਆ ਤੁਸੀਂ ਸੁਣਾਓ?
ਠੀਕ, ਵਧੀਆ ਬੜੇ ਦਿਨ ਹੋਗ ਗੱਲ ਨੀ ਹੋਈ।
ਹਾਂਜੀ, ਬੜੇ ਦਿਨ ਹੋ ਗਏ ਨੇ।
ਮ ਹੋਰ ਕਾਕਾ ਠੀਕ ਏ।
ਹਾਂਜੀ -ਹਾਂਜੀ, ਠੀਕ ਹੈ।
ਹੋਰ ਕਿ ਹੋ ਰਿਹਾ?
ਬਸ ਕੁਛ ਨੀ। ਹਾਂ, ਚਾਹ ਅਜ ਕਿਸੇ ਨੇ ਪੀਤੀ ਨੀ ਕਹਿੰਦੇ ਗਰਮੀ ਬੜੀ ਏ ਨੀ ਪੀਦੀ
ਆ ਗਰਮੀ ਤੇ ਹੈ ਗਰਮੀ ਤਾਂ ਬੜੀ ਪੈ ਰਹੀ ਹੈ ਕਮਰੇ ਤੋਂ ਬਾਹਰ ਨਿਕਲੋ ਤੇਵੇਂ ਲੱਗਦਾ ਜਿਵੇਂ ਪਤਾ ਨੀ ਆ ਔਰ ਅਏ ਸੀ ਵੀ ਲੱਗਦਾ ਕੰਮ ਹੀ ਨਹੀਂ ਕਰ ਰਹੇ ਸੀ
ਹਾਂ, ਕਿਚਨ ਚ ਜਾਓ। ਤੇ ਦੋ ਮਿੰਟ ਚ ਕੁਛ ਲੈਣ ਵੀ ਨਾ ਜਾਓ ਐਵੇਂ ਦੋ ਮਿੰਟ ਜਾਓ ਤੇ ਇੰਨੇ ਪਸੀਨੋ ਪਸੀਨ
ਸਾਡੀ ਸਾਡੀ ਤਾਂ ਪਿੱਛੇ ਕਿਚਨ ਏ, ਬੜਾ ਬੁਰਾ ਹਾਲ ਸਾਡਾ ਤੇ
ਇੱਥੇ ਵੀ ਬੜੀ ਗਰਮੀ ਹੈ। ਇਨਾ ਮਤਲਬ ਇੰਨੀ ਗਰਮੀ ਲੱਗ ਰਹੀ ਹੈ।
ਹੋਰ
ਹਮ ਲਾਈਟ ਵੀ ਤੇ ਨਹੀ ਆ ਰਹੀ ਅੱਜ
ਅੱਛਾ! ਫੇਰ ਤਾਂ ਗਰਮੀ ਜ਼ਿਆਦਾ ਹੋਏਗੀ।
ਬਹੁਤ ਜ਼ਿਆਦਾ ਗਰਮੀ ਹੋਈ ਇੰਨੀ ਮਤਲਬ ਦੋ ਫੇਸ ਆ ਰਹੇ ਨੇ ਫੇ ਘੱਟ ਆ ਰਹੇ ਨੇ
ਸਾਡੀ ਤੇ ਆ ਰਹੀ ਆ ਸਾਡੀ ਗਈ ਸੀ ਆ ਗਈ ਸ਼ੁਕਰ ਸਾਡੀ ਤੇ ਆ ਰਹੀ
ਉੱਰ ਉਹਦੇ ਉੱਪਰੋਂ ਕਾਕਾ ਸੁੱਤਾ ਦਾ ਸੀ ਤੇ ਇਦੇ ਇਨਾ ਉਹ ਹੋ ਰਿਹਾ ਲਾਈਟ
ਹੋਰ ਕੀ ਬਣਾ ਲਿਆ ਖਾ ਲਿਆ ਅੱਜ?
ਬਸ ਕੁਛ ਨਹੀਂ ਅੱਜ ਅਸੀਂ ਕਿ ਬਣਾਇਆ ਸੀ ਆਲੂ ਬੈਗਨ ਦੀ ਸਬਜ਼ੀ।
ਹਮ ਗਰਮੀ ਹੈ ਨਾ ਇਸ ਕਰਕੇ
ਆਹ ਉਹ ਬਣਾਈ ਸੀ ਸੁੱਕੀ -ਸੁੱਕੀ ਐਵੇਂ ਮੋਟੇ -ਮੋਟੇ ਕੱਟ ਕੇ ਦੋ ਆਲੂ ਪਾ ਕੇ ਤੇ ਬਣਾਈ ਸੀ ਬਿਨਾਂ ਪਿਆਜ਼, ਟਮਾਟਰ ਤੋਂ
ਅੱਛਾ
ਹ ਬਸ ਵਧੀਆ ਤੁਸੀਂ ਸੁਣਾਓ ਤੁਸੀਂ ਠੀਕ? ਘਰ
ਹਾਂ, ਸਭ ਵਧੀਆ। ਦੀਦੀ ਨਾਲ ਗੱਲ ਹੋਈ ਸੀ। ਚੀਮਾ ਦੀਦੀ ਨਾਲ
ਅੱਛਾ
ਉਹ ਡੈਡੀ ਗਏ ਹੋ ਨੇ ਕਿ?
ਹਾਂਜੀ, ਗਏ ਹੋਏ ਨੇ।
ਅੱਛਾ, ਮੈਨੂੰ ਕਹਿ ਰਹੀ ਸੀ ਤੁਸੀਂ ਵੀ ਆ ਜਾਂਦੇ। ਮੈਂ ਕਿਹਾ ਸੀ ਅਸੀ ਬਗੈਰ ਟਿਕਟਾਂ ਦੇ ਕੌਣ ਆ ਜਾਂ ਹੈਗਾ
ਤਦ ਤੱਕ ਨਹੀਂ ਜਾ ਸਕਦੇ
ਦੋ ਮਹੀਨੇ ਪਹਿਲੇ, ਬੁੱਕ ਕਰਾਉਣੀ ਪੈਂਦੀ ਟਿਕਟਾਂ।
ਹਮ ਇਹ ਤੇ ਤਤਕਾਲ ਦੀਆਂ ਬੜੀਆਂ ਮਹਿੰਗੀਆਂ ਹੁੰਦੀਆਂ ਨੇ, ਪੰਦਰਾਂ ਸੌ, ਸੋਲਾਂ ਸੌ ਦੀ ਹੁੰਦੀਆਂ ਨੇ।
ਹਾਂ ਹੋਰ ਕੀ ਕਰ ਰੀ ਮੰਮੀ
ਬਸ ਬੈਠੇ ਦੇ ਨੇ
ਅੱਛਾ
ਹਾਂਜੀ ਆਇਆ ਸੀ ਅੱਜ ਕਾਕੇ ਨੂੰ ਜਗ ਜੋੋਤ ਹੁਣ ਆਇਆ ਸੀ ਤੇ ਮੈਂ ਚੂ ਕੁਛ ਕੁਛ ਨੀ ਕਹਿੰਦੇ, ਚੁੱਕਿਆ ਨੀ ਸੀ ਫੋਨ ਮੈਂ ਕੰਮ ਲੱਗੀ ਸੀ ਤੇ ਪਤਾ ਨੀ ਲੱਗਿਆ ਫੋਨ ਦਾ, ਤੇ ਫੇਰ ਉਹ ਕਹਿੰਦੇ ਕਿ ਮੈਂ ਤੁਹਾਨੂੰ ਥੋੜ੍ਹੇ ਕੀਤਾ ਸੀ ਫੋਨ, ਮੈਂ ਕਿਹਾ ਅ ਲੱਗੇ ਦੇ ਸੀ ਚੂਕਨਾ ਚੁਕਨਾ ਲਗੀ ਸੀ ਫੋਨ, ਕਹਿੰਦੇ ਫੋਨ ਤੁਹਾਨੂੰ ਥੋੜੀ ਕਰ ਰਹੇ ਸੀ, ਜੋਂ ਤੁਸੀਂ
ਹਮ ਅੱਛਾ
ਮੈਂ ਕੋਲੱ
ਮੰਮੀ ਦੇ ਲੇਯਾ ਹੋਰ ਹੋ ਠੀਕ ਏ, ਸਿੱਧੂ ਦੀ
ਹਾਂ, ਠੀਕ ਏ।
ਹੁਣ ਤਾਂ ਹੁਣ ਤਾਂ ਸਹੀ ਹੋ
ਰਸੋਈ ਹੈ, ਗਰਮੀ ਚ ਸੋ ਰਹੀ ਹੈ ਇੰਨੀ
ਕਿਓਂ
ਤੇ ਔਹ ਭੇਜਦੇ ਹੀ ਨਹੀਂ ਅਸੀ ਚ
ਅੱਛਾ
ਹਾਂਜੀ ਥੱਲੇ ਹੀ ਰਹਿੰਦੇ
ਵਰਤੀ
ਉੱਧਰ, ਤਾ ਉਹ ਮਤਲਬ ਤਾਊ ਜੀ ਉੱਪਰ ਸੁੱਤੇ ਸੀ ਕਮਰੇ ਚ, ਔ ਨੀਚੇ ਸੁੱਤੇ ਸੀ।
ਅੱਛਾ ਪਰ ਏ ਸੀ ਚ ਹੈਂ ਤਾਉ ਜੀ
ਤਾਓ ਜੀ ਉੱਪਰ ਏ ਸੀ ਸੁੱਤੇ ਸੀ, ਜਾ ਕੇ, ਆਹੋ ਉੱਪਰ ਸੁੱਤੇ ਸੀ, ਔ ਜਾ ਕੇ, ਅੱਛਾ
ਤੇ ਔ ਥੱਲੇ ਹੀ ਸੋ ਰਹੀ
ਉਹ ਥੱਲੇ ਹੀ ਸੋਹ ਰਹੀ ਐ, ਉਹਨਾਂ ਦੇ ਕਮਰੇ ਚ, ਨਹੀਂ ਪੈਲੇ ਤੇ ਕੂਲਰ ਕੂਲਰ ਲਾਇਆ ਸੀ ਨਾ, ਕੂਲ ਹੁਣ ਤੇ ਕੂਲਰ ਵੀ ਹਟਾ ਦਿੱਤੇ। ਮਤਲਬ ਕੂਲਰ ਚਲਾਉਣ ਨੀ ਦਿੰਦੇ ਪਤਾ ਨੀ, ਸਮਝ ਨੀ ਆਇਆ ਕੀ ਕਰ
ਬਿਮਾਰ ਹੋ ਜਾਂਦੀ ਹੈਗੀ ਨਾ, ਕਮਜ਼ੋਰ ਬੜੀ
ਹਾਂ ਅਰੇ ਨਹੀਂ ਫੇਰ ਵੀ, ਯਾਰ ਬੱਚੇ ਅੱਜ ਕੱਲ ਦੇ ਬਿਨਾਂ ਇਸ
ਰੂ ਨ ਗ
ਗਰਮੀ ਵੀ ਤੇ ਇਨੀ, ਹਾਂ ਤੇ ਸਤਾਈ ਚ ਅਸੀਂ ਕਾਕਾ ਹੋਇਆ ਸੀ, ਤੇ ਅਸੀਂ ਸਤਾਈ ਤੇ ਹੀ ਚਲਾਇਆ ਸੀ ਏਸੀ। ਅਸੀਂ ਏ ਸੀ ਬਿਲਕੁਲ ਮਤਲਬ ਲੋਅ ਟੈਂਪਰੇਚਰ ਸਤਾਈ ' ਹੀ ਚੱਲਦਾ ਸੀ ਸਾਡਾ।
ਹੂ
ਨਾਲ ਪੱਖਾ ਚੱਲਦਾ ਸੀ, ਨਾਲ ਔ ਏ ਸੀ ਚੱਲਦਾ ਸੀ, ਮਤਲਬ ਮੀਡੀਅਮ, ਜ਼ਿਆਦਾ ਨਾ ਠੰਡਾ ਰਹਿੰਦਾ ਸੀ। ਨਗਰ ਵਿੱਚ ਕੱਟ
ਹਾਂ, ਤੇ ਇਵੇਂ ਤੇ ਹੋਰ ਕੀ ਗਰਮੀ ਵੀ ਤਾਂ ਕਿਤਨੀ ਪੈ ਰਹੀ ਹੈ। ਹੈਂ।
ਗਰਮੀ ਵੀ ਤਾਂ ਉਹੀ ਤੇ ਕਹਿ ਰਹੀ ਐ ਗਰਮੀ ਵੀ ਇੰਨੀ ਪੈ ਰਹੀ ਹੈ, ਬੱਚੇ ਅੱਜ-ਕੱਲ ਦੇ ਬਿਨਾ ਏਸੀਆਂ ਤੋਂ ਨੀ ਰਹਿ ਪਾਦੇ।
ਹਾਂ। ਹੋਰ ਸਭ ਠੀਕ ਨੇ?
ਹਾਂਜੀ-ਹਾਂਜੀ ਸਭ ਵਧੀਆ।
ਹੋਰ-ਹੋਰ ਸੁਣਾਓ ਕੀ ਕਹਿੰਦਾ ਤ? ਅੱਛਾ, ਝੂਟੇ ਕਿੱਥੇ ਲੈਣੇ ਨੇ?
ਉਹਦੇ ਨਾਲ ਬੰਨ ਕੇ ਚਾਦਰ ਚ ਬਹਿ ਕੇ ਝੂਟੇ ਲੈਣੇ ਨੇ।
ਅੱਛਾ, ਕਿੱਥੇ ਚਾਦਰ ਕਿ ਉਤੇ ਬੰਦੇ ਹੋ।
ਉਹ ਬੂਹਿਆਂ ਤੇ
ਅੱਛਾ, ਪਹਿਲੇ ਦੇ ਨਾ ਬੱਚਿਆਂ ਨੂੰ ਮੰਜੀ ਦੇ ਬਣਦੇ ਸੀ ਜਿਵੇਂ, ਚਾਰ ਪੈਰ ਬੱਚਿਆਂ ਨੂੰ ਬੰਨ ਕੇ ਵਿੱਚ ਪਾ ਦਿੰਦੇ ਸੀ, ਝੂਟਾ ਖਾਂਦੇ ਰਹਿੰਦੇ ਸੀ, ਵੀ ਮੰਜੀ ਦੇ ਨਾਲ ਤੇ ਵੈਸੇ ਝੂਟੇ ਖਾ ਉਝ ਝੂਟੇ ਕਮਾਨ ਨੇ ਤੇ ਦੋ ਜਣੇ ਇੱਧਰੋਂ ਫੜੋ ਦੋ ਜਣੇ ਉੱਧਰੋਂ ੜੋ ਬੱਚੇ ਝੂਟੇ ਖਵਾਓ,
ਉਹੀ ਤੇ ਤਾਂ ਹੀ ਇਹਨੂੰ ਦ ਤਾਂਹੀ ਆ ਲੈਂਦਾ। ਇਹਨੂੰ ਤਾਂ ਪਤਾ ਹੈ, ਕਿ ਉਹਦੇ ਵਿੱਚ ਲੈਣਾ ਹੈ ਤਾਂ ਕਹਿੰਦਾ ਹੈ।
ਤੇ ਬੂਹੇ ਚ ਕੁੰਡੀ ਨੀ ਲੱਗੀ ਦੀ ਕੋਈ
ਕੁੰਡੀ ਲੱਗੀ ਦੀ ਐ
ਵਿੱਚ ਜੂਲਾ ਉਹ ਪਾ ਕੇ ਤੇ ਜੂਲਾ ਬਣਾ ਦੋ ਜਾ ਕਿ ਚੂਲਾ ਲਿਆ ਦੋ ਇਹਨੂੰ ਬਾਜ਼ਾਰੋਂ ਚੂਲੇ ਆਦੇ ਨੇ ਬੱਚਿਆਂ ਦੇ, ਹਾਂ ਉਹ ਲਿਆ ਦੋ ਅੱਗੋਂ ਦੀ ਬੰਦ ਹੁੰਦਾ ਉਹ, ਡਿੱਗਣ ਦਾ ਵੀ ਡਰ ਨ ਹੁੰਦਾ। ਉਹੀ ਲਿਆਦੋ ਬੈਠਾ ਰਹਿ ਕਰੇਗਾ।
ਬਿਸ
ਇਸ ਲੱਗ ਕੌਣ ਸੁਣਾ ਹੋ। ਅੱਛਾ ਫੋਨ
ਭੱਜੀਏ ਹੈਂ।
ਠੀਕ ਹੈ। ਕੌਣ ਸੀ?
ਮੰਮਾ।
ਅਛਿਆ, ਮੰਮਾ ਕੀ ਕਰਦੀ ਰਹਿੰਦੀ।
ਕੁਛ ਨੀ ਕਹਿ ਰਹੇ ਸੀ, ਚਾਹ ਬਣਾਣੀ ਚਾਹ ਬਣਾਏ। ਬਣਾਈ ਸੀ ਨਾ, ਹੁਨ ਉਹਨਾਂ ਨੇ ਤੇ ਕਹਿ ਰਹੇ ਸੀ ਤੇਰੀ ਵੀ ਬਣਾਈ ਦੀ ਮੈਂ ਕਿ ਮੈਂ ਗਰਮੀ 'ਚ
ਅੱਛਾ, ਚਾਹ ਪੀਤੀ ਨੀ ਸੀ ਅਜੇ।
ਨਾ ਹਜੇ ਬਣਾਏ, ਪੀਤੀ ਨੀ ਚਾਹ ਗਰਮੀ ਬਣਾਈ ਨੀ।
ਹਾਂ ਗਰਮੀ ਬੜੀ ਗਰਮੀ ਚ ਤਾਂ ਪੀਣ ਦਾ ਮਨ ਨੀ ਕਰਦਾ ਚਾਹ ਚੂ ਫੇਰ ਵੀ ਮਨ ਕਰਦਾ ਥਕਾਨ ਹੋ ਜਾਂਦੀ ਐ, ਤੇ ਛੇ ਅ ਕੱਪ ਚਾਹ ਪੀ ਲੈਂਦੇ ਆ ਚਲੋ ਕੋਈ ਗੱਲ ਨੀ।
ਮੈਂ ਪੀਂਦੀ ਨੀ ਮੈਂ ਤੇ ਸਵੇਰੇ ਪੀਲੀ-ਪੀਲੀ ਉਸ ਤੋਂ ਬਾਅਦ ਨੀ ਪੀਂਦੀ।
ਹਾਂ, ਹੋਰ ਤਾਈ ਆ ਹੈ ਚਲੀ ਗਈ।
ਨਹੀਂ ਚਾਹੀਦੇ ਨੇ, ਟਾਈਮ ਹੋ ਗਿਆ।
ਅੱਛਾ,
ਕਾਫੀ ਟਾਈਮ ਹੋ ਗਿਆ ਉਹਨਾਂ ਨੂੰ
ਅੱਛਾ ਤੇ ਕਿਹੋ। ਜਲਦੀ ਹੀ ਕੰਮ ਕਰਦੀ ਜਲਦੀ ਉਹ ਵੀ
ਹਾਂ।
ਅੱਛਾ
ਹਮ
ਹੁਣ ਇਹ ਆਦਾ ਚੱਲ ਇੱਕ ਬੰਦਾ ਹੋਰ ਹੁੰਦਾ ਥੋੜ੍ਹੀ ਹੈਲਪ ਹੋ ਜਾਂਦੀ ਬੱਚਿਆਂ ਦੇ ਨਾਲ। ਇਹ ਉਹ ਹੈ ਨੀ ਇਕੱਲੀ ਲੱਗੀ ਹੋਈ ਤਨੂੰ ਵੀ ਆਈਦੀ ਏ। ਹ ਹੋਰ ਸਕੂਲ ਖੁੱਲਣ ਵਾਲੇ ਬੱਚਿਆਂ ਦੇ। ਕੱਲ ਦਾ ਦਿਨ ਰਹਿ ਗਿਆ ਬਸ ਖਤਮ ਹੋ ਗਈ ਛੁੱ। ਛੁੱਟੀਆਂ ਸਕੂਲ। ਚਾਲੂ ਉਹ ਹੀ ਰੂਟੀਨ ਚਾਲੂ। ਚਲੋ ਜੀ ਤਿਆਰ ਹੋਵੋ ਸਵੇਰੇ ਉੱਠ। ਥੋ ਦੁਪਹਿਰੀ ਆਓ ਖਾਨਾ ਬਣਾਓ ਖਾਓ ਫਿਰ ਸੋ। ਇਹ ਹੀ ਕੰਮ ਰਹਿ ਗਏ ਬਸ।
ਹੋਰ
ਹੋਰ ਕਾਕਾ ਜਾਏਗਾ ਫਿਰ ਸਕੂਲ? ਹੈਂ?
ਹਾਂਜੀ
ਕਾਕਾ ਜਾਏਗਾ ਇਸ ਸਕੂਲ ਫਿਰ।
ਹਾਂ ਹੁਣ ਦੇਖੋ ਕਿਹਾ ਤੇ ਹੈ। ਨਹੀਂ ਹਜੇ ਨਹੀਂ ਹੋਇਆ, ਕਹਿ ਤਾ ਰਹੀ ਆ ਐਡਮਿਸ਼ਨ ਕਰਾਣ ਦੀ। ਕਿ ਕਰਾਓ ਐਡਮਿਸ਼ਨ,
ਕਰਾ ਦੋ ਐਡਮਿਸ਼ਨ ਹੁਣ।
ਹਾਂ ਕਰਾਵਾਂਗੀ ਹੈ ਢਾਈ ਸਾਲ ਦਾ ਹੋ।
ਖਾਈਦਾ ਹੋਏ।
ਹਾਂਜੀ।
ਤੇ ਤਿੰਨ ਸਾਲ ਦਾ ਪਾਉਣਾ ਫੇਰ ਅਜੇ ਛੋਟਾ ਵੀ ਤੇ ਹੈ।
ਹਮ ਢਾਈ ਸਾਲ ਦਾ ਏ।
ਅਗਲੇ ਸਾਲ ਪਾ ਦੇਣਾ ਕੋਈ ਫ਼ਰਕ ਨਹੀਂ ਪੈਂਦਾ। ਹਾਂ। ਥੋੜਾ ਹੋਰ ਸਿਆਣਾ ਹੋ ਜਾਏਗਾ ਨਾ।
ਇੱਥੇ ਤੇ ਲੈ ਲੈਂਦੇ ਨੇ ਇੰਨੇ ਬੱਚੇ ਨੂੰ ਮਤਲਬ ਸਾਡੇ। ਤੇ ਵੈਸੇ ਤਾਂ ਰੂਲ ਹੈਗਾ ਚਾਰ ਸਾਲ ਦੇ ਬੱਚੇ ਨੂੰ ਹੀ ਪਲੇ ਚ ਲੈ ਰਹੇ ਨੇ।
ਹਾਂ ਨਹੀਂ ਪੈ ਇੱਥੇ ਤਾਂ ਲੈ ਲੈਂਦੇ ਮੈਂ ਤਾਂ ਢਾਈ ਢਾਈ ਸਾਲ ਦੇ ਪਾਏ ਸੀ ਲੇਕਿਨ ਥੋੜ੍ਹਾ ਬੱਚੇ। ਕਿਹਾ ਹੋਰ ਸਮਝਦਾਰ ਹੋ ਜਾਂਦਾ।
ਅੱਛਾ ਅੱਛਾ ਹਾਂ ਤਿੰਨ ਸਾਲ ਹਾਂ ਉਹ ਤੇ ਹੈ ਤਿੰਨ ਸਾਲ ਦਾ ਤੇ ਬੱਚਾ ਫਿਰ ਸਮਝਦਾਰ।
ਲੱਗਦਾ ਹੈ ਨਾ ਜੇ ਥੋੜਾ ਵੱਡਾ ਹੋ ਜਾਏਗਾ। ਹੋਰ ਅਗਲੇ ਸਾਲ। ਪਾਣਾ ਹੋਏ ਤੇ ਪਾ ਦੇਣਾ।
ਦੇਖੋ ਕੀ ਕਰਦੇ ਨੇ ਅਜੇ ਤੇ ਕੁੱਝ ਕੁਛ ਨੀ ਕਹਿ ਰਹੇ। ਚਲੋ ਠੀਕ ਹੈ ਫੇਰ ਕਰਾਂਗੇ।
ਚਲੋ ਠੀਕ ਹੈ ਓਕੇ। ਹ ਹ ਹ।